ਹੈਲੋ, ਹੈਲੋ।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
ਕੀ ਹਾਲ ਹੈ?
ਵਧੀਆ ਜੀ ਵਧੀਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ
ਵਧੀਆ ਜੀ ਵਧੀਆ ਸਭ ਵਧੀਆ ਹੋਰ ਦੱਸੋ
ਹੋਰ ਕੀ ਕਰ ਰਹੇ ਹੋ।
ਬਸ ਕੁਛ ਨੀ ਮੈਂ ਸੋਚ ਰਿਹਾ ਸੀ ਮੈਂ ਕਿਹਾ, ਬਈ ਅੱਜ-ਕੱਲ ਜ਼ਮਾਨਾ, ਪਹਿਲੇ ਨਾਲੋਂ ਬੜਾ ਡਿਵਲਪ ਹੋ ਗਿਆ ਏ ਪਹਿਲੇ, ਅੱਜ-ਕੱਲ ਹਰ ਜਗ੍ਹਾ ਤੇ ਕੁੜੀਆਂ ਹੀ ਮਤਲਬ ਅਵਾਰਡ ਲੈ ਰਹੀਆਂ ਨੇ।
ਹਾਂਜੀ-ਹਾਂਜੀ, ਓਹੀ ਮੈਂ ਗੱਲ ਕਰਨੀ, ਅਸੀਂ ਤੁਹਾਡੇ ਨਾਲ ਮਤਲਬ ਕਿ ਜਿਵੇਂ ਹੁਣ ਉਹ ਅਭਿਆਨ ਚੱਲਿਆ ਬੇਟੀ ਬ ਜਾਓ ਬੇਟੀ ਪੜ੍ਹਾਓ ਵਾਲਾ ਅਭਿਆਨ ਚੱਲਿਆ ਹੁਣ ਓਦੀ ਗੱਲ ਮਤਲਬ, ਕਾਫੀ ਉਹਦੇ ਨਾਲ ਕਾਫੀ ਡਿਵਲਪ ਕਾਫੀ ਡਿਵਲਪ ਹੋਈਆਂ ਮਤਲਬ ਕਿ ਕਾਫੀ ਸ ਸਥਾਨ ਮਿਲਿਆ ਕੁੜੀਆਂ ਨੂੰ ਨਹੀਂ ਤੇ ਪਹਿਲੇ ਪਹਿਲੇ ਦੇ ਟਾਈਮ ਵਿੱਚ ਹੁੰਦਾ ਸੀ ਕੁੜੀਆਂ ਨੂੰ ਪੜ੍ਹਾਉਂਦੇ ਪੜ੍ਹਾਉਂਦੇ ਹੀ ਨਹੀਂ ਸੀ ਕੁੜੀਆਂ ਨੂੰ,
ਹਾਂਜੀ-ਹਾਂਜੀ।
ਹਾਂਜੀ ਉਹੀ ਤੇ ਹੁਣ ਹਾਂਜੀ, ਹਾਂਜੀ।
ਹਾਂ।
ਹ
ਨਈ ਹੁਣ ਤੇ ਕਾਫ਼ੀ ਸਹੀ ਏ ਹੁਣ ਤੇ ਪਹਿਲਾਂ ਤਾਂ ਲੋਕੀ ਲੋਕੀ ਕੁੜੀਆਂ ਨੂੰ ਪੜ੍ਹਾਉਣਾ ਛੱਡੋ ਪਹਿਲਾਂ ਤਾਂ, ਉਹਨੂੰ ਜੰਮਦੇ ਹੀ ਮਾਰ ਦਿੰਦੇ ਸੀ।
ਹਾਂਜੀ ਐਹੀ ਤੇ ਹੈ ਉਹਨਾਂ ਨੂੰ ਮਤਲਬ ਕਿ ਪਹਿਲ ਨਹੀਂ ਦਿੰਦੇ ਸੀ ਕੋਈ ਵੀ ਕਮ ਤੋਂ।
ਹਾਂ ਪਹਿਲੇ ਦੇ ਜ਼ਮਾਨੇ ਚ ਕੁ ਕੁ ਕੋਈ ਕਹਿੰਦਾ ਸੀ ਨਾ ਵੀ ਸਾਡੇ ਘਰ ਕੁੜੀ ਹੋਈ ਤੇ ਉਹਨੂੰ ਚ ਜਿਹੜੀ ਮਾਵਾਂ ਚੰਗੀਆਂ ਹੁੰਦੀਆਂ ਸੀ ਉਹਨੂੰ ਛੁਪਾ ਲੈਂਦੀਆਂ ਸੀ, ਤੇ ਜਿਹੜੇ-ਜਿਹੜੇ ਹੁੰਦੀਆਂ ਸੀ ਬੇਕਾਰ ਉਹਨਾਂ ਦੇ ਪਿਓ ਉਹ ਨੂੰ ਖੋ ਕੇ ਉਹਨੂੰ, ਵਾ ਦਿੰਦੇ ਸੀ ਗਲਾ ਕੋਟ ਕੇ ਮਾਰ ਦਿੰਦੇ ਸੀ।
ਅੱਛਾ, ਹਾਂਜੀ ਉਹੀ ਤੇ ਕਾਫੀ ਮਤਲਬ ਕਿ ਪਹਿਲੇ ਅਤਿਆਚਾਰ ਹੋਇਆ ਕੁੜੀਆਂ ਦੇ ਵੀ,
ਹਾਂ ਬਹੁਤ ਤੇ ਪਰ, ਪਰ ਆਜ ਅੱਜ ਦੇ ਟਾਈਮ ' ਵੇਖੋ ਨਾ ਹਰ ਕੁੜੀ ਨੂੰ ਹਰ ਜਗ੍ਹਾ ਪ੍ਰੈ ਸ ਮਿਲੀ ਜਾਂਦੀ ਹੈ ਹਰ ਜਗ੍ਹਾ ਪਹਿਲਾਂ, ਪਹਿ ਫਸਟ ਪਜੀਸ਼ਨ ਕੁੜੀ ਨੂੰ ਦਿੱਤੀ ਜਾਂਦੀ ਹੈ। ਕਿ ਬਈ ਹਾਂ ਅ ਜੇ
ਮੁੰਡਾ ਵੀ ਬਿਮਾਰ ਕਿਵੇਂ ਹੁਣ ਕੋਈ ਮੁੰਡਾ ਵੀ ਗ਼ਲਤ ਹੋਏ ਜਿਵੇਂ ਕੁੜੀ ਵੀ ਗ਼ਲਤ ਹੋਏ ਤੇ, ਪਹਿਲੀ ਪ੍ਰੈ ਪ੍ਰੈਫਰਸ ਕੁੜੀ ਨੂੰ ਦਿੱਤੀ ਹੈ ਕੁੜੀ ਦੀ ਹੀ ਗੱਲ ਸੁਣੀ ਜਾਂਦੀ ਹੈ।
ਕੁੜੀ ਦੀ ਹੀ ਗੱਲ ਸੁਣੀ ਨੀ ਜਾਂਦੀ ਆ ਹਾਂ।
ਹਾਂਜੀ ਉਹੀ ਤੇ ਹੁਣ ਭਾਵੇਂ ਗਲਤੀ ਉਹਦੀ, ਹੋਏ ਭਾਵੇਂ-ਭਾਵੇਂ ਸਾਡੀ ਹੋਏ ਪਹਿਲੇ ਹੁੰਦੀ ਸੀ ਪਹਿਲ ਸੁਣਣ ਗੇ ਪਹਿਲੇ ਦੇ ਹ ਪਹਿਲੇ ਦੇ ਸਮਾਂ ਵਿੱਚ ਐਵੇਂ ਕੁਛ ਐਸਾ ਕੁਛ ਨਹੀਂ ਹੁੰਦਾ ਸੀ।
ਹੂ ਪਹਿਲੇ ਸਮੇਂ ਚ ਐਸਾ ਕੁਝ ਨੀ ਸੀ ਪਹਿਲੇ ਸਮੇ ਤੇ ਬਸ ਕੁੜੀ ਨੂੰ ਜੰਮਣਾ ਚੰਗਾ ਨਹੀਂ ਸਮਝਦੇ ਸੀ ਹੁਣ ਤੇ ਹੁਣ ਤੇ ਕੁੜੀ ਨੂੰ ਜੰਮਣ ਤੇ ਲੋਕੀ ਕਹਿੰਦੇ ਨੇ ਵੀ ਸਾਡੇ ਘਰ ਕੁੜੀ ਹੋਈਏ ਖੁਸ਼ੀ ਆਈਏ।
ਉਹੀ ਤੇ।
ਅੱਜ ਜ਼ਮਾਨਾ ਬਹੁਤ ਵਧੀਆ ਹੋ ਚੁੱਕਿਆ ਏ ਐਹੀ ਸੋਚ- ਸੋਚ ਕੇ ਖੁਸ਼ ਹੁੰਨ ਵਾਂ।
ਹਾਂਜੀ- ਹਾਂਜੀ, ਪਰ ਵੈਸੇ ਦੇਖਿਆ ਜੇ ਅਹ ਕੋਈ-ਕੋਈ ਕੰਟਰਿਆਂ ਐਸੀ ਵੀ ਹੈਗੀਆਂ ਮਤਲਬ ਜਿੱਥੇ ਅਹ ਮਾਰਦੇ ਘੁੱਟਦੇ ਨੇ ਕਈ ਹੈ
ਕੁਛ ਸਟੇਟਸ ਹੈਗੀ ਨੇ ਇਹੋ ਜਿਹੀ ਆਹੋ ਜਿਸ ਹਲੇ ਵੀ ਕੁੜੀਆਂ ਨੂੰ ਜੰਮਦਿਆਂ ਸਹੀ ਨਹੀਂ ਕਰਦੇ ਜਿਵੇਂ ਮੈਂ ਮੇਰਾ ਦੋਸਤ ਏ ਰਾਜਸਥਾਨ ਦਾ ਏ ਤੇ ਉਹ ਧਰ ਦੱਸ ਰਿਹਾ ਸੀ ਕਿ ਉਹਨਾ ਉਸ ਸਾਈਡ ਦੇ ਇਲਾਕੇ ਚ ਕੁੜੀ ਨੂੰ ਜੰਮਦੇ ਨੀ। ਜੰਮਦੇ ਨੀ ਹੈਗੇ ਹਾਂ, ਰਾਜਸਥਾਨ ਵਾਲੀ ਸਾਈਡ ਆ
ਕਈ ਜਗ੍ਹਾ ਹਾਂਜੀ ਕਈ ਹੈਗੀਆਂ ਗੋ ਓਲ ਡਲਾ। ਇਕ ਜਗਾ ਹੈਗੀਆਂ ਐ ਜਿਹਦੇ ਵਿੱਚ ਮਤਲਬ ਕਿ ਕੁੜੀਆਂ ਜੰਮਦੇ ਹੀ ਮਾਰ ਦਿੰਦੇ ਨੇ ਉਹ ਨੂੰ।
ਹੁ ਨਹੀਂ ਦੇਖੋ ਕੁੜੀਆਂ ਸਭ ਕੁੜੀਆਂ ਇਹ ਨੀ ਹੈਗੇ ਮੁੰਡਿਆਂ ਨਾਲੋਂ ਜ਼ਿਆਦਾ ਉਹ ਕਰਦੀਆਂ ਲਾਇਕ ਹੈਗੀਆਂ ਹਰ ਹਰ ਕੰਮ ਵਿੱਚ ਉਹ ਹੁਣ ਕਿਸੇ ਨੇ ਨਾਸਾ ਵੀ ਜਾਣਾ ਸੀ ਤੇ ਕਲਪਨਾ ਚਾਵਲਾ ਵਰਗੀ ਕੁੜੀ ਹੀ ਸੀ ਉਹ ਵੀ। ਪਹਿਲਾਂ ਪਹਿਲੀ ਕੁੜੀ ਸੀ ਜਿਹੜੀ ਨਾਸਾ ਗਈ ਸੀ ਹਨਾ। ਹਾਂ, ਹੁਣ ਕੋਈ ਅਮੇਰੀਕਾ ਅਮਰੀਕਾ ਕਦੀ ਕੋ ਪ੍ਰੈਸੀਡੈਂਟ ਬਣਦਾ ਹੈ ਯ ਕੁਛ ਵੀ ਕੋਈ ਉਹ ਵੀ ਕੁੂੜੀ ਹੁੰਦੀ ਕੋਈ ਕੋਈ ਗੋਲਡ ਗੋਲਡਨ ਮੈਡਲ ਜਿੱਤਦਾ ਹੈ। ਕੋਈ ਜਿਵੇਂ ਦੰਗਲ ਖੇਲ ਕੇ ਜਿੱਤਦਾ ਹੈ। ਤਾਂ ਵੀ ਉਹ ਵੀ ਕੁੜੀ ਈ ਹੈ ਆਪਣੇ ਇੰਡੀਆ ਚ ਵੀ ਸਭ ਤੋਂ ਜ਼ਿਆਦਾ ਗ੍ਰੇਟਸ ਕੁੜੀਆਂ ਦੇ ਹੀ ਨੇ ਦੇਖਿਆ ਜਾਏ ਤੇ।
ਹਾਂਜੀ ਦੇਖਿਆ ਜੇ ਤਾਂ ਮਤਲਬ ਹੁਣ ਆ ਪਹਿਲੇ ਲੋਕ ਮਤਲਬ ਪਹਿਲੇ ਹੀ ਸ਼ਰਮ ਕਰਦੇ ਸੀ। ਕਹਿੰਦੇ ਸੀਗੇ ਵੀ ਨਹੀਂ ਤੂੰ ਕੁੜੀ ਹੈਗੀ ਹੈ ਤੂੰ ਇਹ ਕੰਮ ਨਹੀਂ ਕਰ ਸਕਦੀ। ਹੁਣ ਅੱਜ ਦੇ ਟਾਈਮ ਵਿੱਚ ਦੇਖ ਦਿਖਐ ਜੇ ਤਾਂ ਹਰ ਕੰਮ ਕੁੜੀ ਕਰ ਰਹੀ ਹੈ ਜਿਹੜੇ ਮੁੰਡੇ ਨਹੀਂ ਕੱਰ ਸਕਦੇ।
ਹੂ ਔਰ ਆਪਣੀ ਗੌਰਮੈਂਟ ਵੀ ਇੰਨੀ ਵਧੀਆ ਐ। ਬਈ ਕੁੜੀ ਦੇ ਜੰਮਣ ਤੇ ਲੱਖ- ਲੱਖ ਰੁਪਏ ਦਾ ਸਕੀਮ ਦਿੰਦੀ ਹੈ ਕਿ ਭਈ ਕੁੜੀ ਜੰਮੀ 'ਚ ਲੱਖ ਰੁਪਏ
ਹਾਂਜੀ, ਅੱਛਾ ਜੀ। ਇਹ ਵੀ ਸਿਸਟਮ ਹੈਗਾ? ਮਤਲਬ ਅਹ ਕੋਈ ਕੁੜੀ ਹੋਏ ਤੇ?
ਮੇਰੇ ਨਾਲ ਇੱਕ ਹੈਗੀ ਸੀ ਉਹ ਉਹਦੇ ਉਹਦੇ ਪਿਓ ਨੇ ਲੱਖ ਰੁਪਏ ਦੀ ਸਕੀਮ ਕਰਾਈ ਹੋਈ ਸੀ ਉਹਦੇ ਨਾਮ ਉਹ ਕਹਿ ਰਹੀ ਸੀ ਕਿ ਮੈਂ ਅਠਾਰਾਂ ਦੀ ਹੋਵਾਂਗੀ ਤੇ ਫਿਰ ਮੈਨੂੰ ਲੱਖ ਰੁਪਿਆ ਮਿਲੇਗਾ।
ਉਹ ਫੇਰ ਤੇ ਆ ਬਹੁਤ ਵਧੀਆ ਐਗਾ।
ਹੂ ਤੇ ਉਹ ਹੁਣ ਮੈਨੂੰ ਉਹਨੇ ਦੱਸਿਆ ਸੀ ਹੁਣ ਤੇ ਨੀ ਆ ਚਲੋ। ਮਤਲਬ ਮੇਰੇ ਨਾਲ ਟੱਚ ਵਿਚ ਸੀ ਉਹ।
ਹਾਂਜੀ- ਹਾਂਜੀ, ਅਤੇ ਉ ਮਤਲਬ ਕਿ ਬਹੁਤ ਸੁਧਾਰ ਹੋਇਆ ਉਹ ਵੇਲੇ ਕਾਨੂੰਨ ਨਾਲ ਵੀ ਜਿਹੜਾ ਉਹ ਚਲਿਆ ਸੀ ਪਿੱਛੇ ਬੇਟੀ ਪੜ੍ਹਾਓ, ਬੇਟੀ ਬਚਾਓ।
ਹੂ ਬਹੁਤ ਬੇਟੀ ਪੜ੍ਹਾਓ, ਬੇਟੀ ਬਚਾਓ ਤੇ ਬੜੇ ਬੰਦਿਆਂ ਨੂੰ ਓਨੇ ਸਿੱਧਾ ਕੀਤਾ ਬੌਤ ਲੋਗ ਸਈ ਹੋਏ ਨੇ।
ਹਾਂਜੀ ਬਹੁਤ ਬੰਦੇ ਹੈਗੇ ਸੀ ਮਤਲਬ ਜੇੜੇ ਐਵੇਂ ਈ ਜੇੜੇ ਮਤਲਬ ਰੈਫਰੈਂਸ ਨਈ ਦਿੰਦੇ ਸੀ ਹੁਣ ਕਾਫੀ ਬੰਦੇ ਸਿੱਧੇ ਹੋਏ ਨੇ ਏਨਦੇ ਨਾਲ
ਹਾਂਜੀ
ਹੁਣ ਪੈਲੇ ਦੇ ਟੈਮ ਪੈਲੇ ਦੇ ਟੈਮ ਵਿੱਚ ਦੇਖਿਆ ਜੇ ਤੇ ਪੈਲੇ ਦੇ ਟੈਮ ਵਿੱਚ ਵੀ ਨਈ ਇੰਨੇ ਹੈਗੇ ਸੀ।
ਕੀ ਹੇਗੇ ਸੀ?
ਏਨੇ ਮਤਲਬ ਪੈਲੇ ਦੇ ਟਾਈਮ ਵਿੱਚ ਮਿਨੀ ਮਤਲਬ ਪੈਲੇ ਦੇ ਟਾਈਮ ਵਿੱਚ ਇੰਨੀ ਰੈਫਰੈਂਸ ਨਈ ਮਿਲਦੀਆਂ ਹੋਂਦੀਆਂ ਸੀ ਕੁੜੀਆਂ ਨੂੰ। ਕਿ ਵੀ ਹੁਣ ਦੇ ਟਾਈਮ ਵਿੱਚ ਵੀ ਮਿਲ ਰੀ ਐ ਰੈਫਰੈਂਸ ਓ ਵੀ ਇਕ ਐਨਦੇ ਕਾਰਨ ਹੀ ਹੋਇਆ ਬੇਟੀ ਪੜ੍ਹਾਓ ਬੇਟੀ ਬ
ਹੁੰ ਓ ਤੇ ਹੈ ਈ ਏ ਜੀ ਪੈਲੇ ਟਾਈਮ ਤੇ ਤੇ ਬਸ ਕੁੜੀਆਂ ਦਾ ਇੱਕ ਈ ਕੰਮ ਰੈਂਦਾ ਸੀ ਬਈ ਘਰ ਬਓ, ਰੋਟੀ ਬਣਾਓ, ਬੱਚੇ ਜੰਮੋ ਤੇ ਬਸ ਏਨਾ ਈ ਘਰ
ਹੁਨ ਜਿੰਨੀ ਪੋਪੁਲੇਸ਼ਨ ਕੁੜੀਆਂ ਦੀ ਹੈਗੀ ਏ ਜੋਬ -ਜੋਬ ਦੇ ਮਾਮਲੇ ਵਿੱਚ ਮੁੰਡੇ ਓਨ ਨੀ ਕਰਦੇ ਨੇ ਮੁੰਡੇ ਵਿਚਾਰੇ ਰੋਜ ਘਰ ਰੈ ਜਾਂਦੇ ਨੇ ਅੱਜ ਦੇ ਟਾਈਮ ਵਿੱਚ
ਰੁਜ਼ਗਾਰ ਨੇ ਕਿਉਂਕਿ ਓਨਾਂ ਨੂੰ ਮਾਂ ਪਿਓ ਜ਼ਿਆਦਾ ਈ ਲਾਡ ਦੇ ਦਿੰਦੇ ਨੇ।
ਹਾਂਜੀ- ਹਾਂਜੀ ਓਈ ਤੇ ਹੁਣ ਐ ਦੇਖਾ ਜੇ ਤੇ ਹੁਨ ਓ ਮਲਬ ਕਿ ਜਦੋ ਦਾ ਚੱਲਿਆ ਸੀ ਅਭਿਆਨ, ਐ ਉਸ ਤੋਂ ਬਾਅਦ ਹੀ ਮਤਲਬ ਸਭ ਚੇਂਜ ਹੋ ਗਿਆ!
ਹੁੰ
ਪੈਲੇ ਈ ਕੈ ਹ ਪੈਲੇ ਕੈਂਵੇਂ ਹੁੰਦਾ ਸੀ ਪੈਲੇ ਕੋਈ ਮਤਲਬ ਕਿਸੇ ਨੇ ਸਕੂਲ ਨੀ ਜਾਣਾ ਕਿੱਧਰ ਨੀ ਜਾਣਾ ਬਸ ਘਰ ਰੈਨਾ ਏ ਘਰ ਰੋਟੀ ਬਨਾਨੀ ਏ ਹੁਨ ਤੇ ਹਰ ਜਗ੍ਹਾ ਹੁਨ ਤੇ ਹਰ ਜਗਾ ਦੇਖੋ, ਹਰ ਜਗ੍ਹਾ ਪੈਲ ਉਨੂੰ ਈ ਦਿੱਤੀ ਜਾਂਦੀ ਕੁੜੀਆਂ ਨੂੰ
ਹਾਂ, ਤੇ ਹੁਨ ਤੇ ਮਤਲ ਕਿ ਏਨਾ ਡੇਵਲੈਪ ਹੋ ਗਿਆ ਕਿ ਕੁੜੀ ਤੇ ਹੈ ਈ ਏ ਹਰ ਜਗ੍ਹਾ ਪ੍ਰੈਫਰੈਂਸ ਚ ਤੇ ਹੈ ਈ ਹੈ ਜਿਵੇ ਹੁੰ ਹਰ ਜਗ੍ਹਾ ਉਨੂੰ ਮਾਨ ਮਰਿਆਦਾ ਵੀ ਪੂਰੀ ਦਿੱਤੀ ਜਾਂਦੀ ਐ।
ਪੂਰੀ ਦਿੱਤੀ ਜਾਂਦੀ ਓਹੀ ਤੇ ਹੁਣ ਏਂਦੇ ਕਾਰਨ ਹੀ ਹੋਇਆ। ਹੁੰ, ਹੁੰ ਦੇ ਹਾਂਜੀ ਹੁਣ ਐ ਦੇਖਿਆ ਜਏ ਤੇ ਓਹੀ ਮਤਲਬ ਮੈਨੂੰ ਤੇ ਵਧੀਆ ਈ ਲੱਗਿਆ ਮਤਲਬ ਕਿ ਜੇੜਾ ਏਨਾ ਨੇ ਬਣਾਇਆ ਸੀ ਬੇਟੀ ਪੜ੍ਹਾਓ ਬੇਟੀ ਬੇਟੀ ਬਚਾਓ ਦਾ ਐ ਜੇੜਾ ਰੂਲ ਬਨਾਇਆ ਸੀ ਹਾਂਜੀ।
ਸਕੀਮ ਤੇ ਵਧੀਆ ਈ ਏ ਹਾਂ।
ਹਾਂਜੀ, ਐ ਵੀ ਮਤਲਬ ਵੀ ਹੁਨ ਅੱਜ ਦੇ ਟੈਮ ਵਿਚ ਦੇਖਿਆ ਜੇ ਤੇ ਹੁਨ ਕਿੱਧਰ ਰੇਪਿਸਟ ਵੀ ਰੇਪ ਵੀ ਬਹੁਤ ਹੋ ਰੇ ਨੇ ਏਨਾਂ ਦੇ।
ਹਾਂ, ਪਰ ਐ ਅਪਨੀ ਜੇੜੀ ਹੁਨ ਐ ਪੈਲੇ ਤੇ ਪੈਲੇ ਹੁੰਦੇ ਸੀ ਐਵੇਂ ਰੇਪ ਰੇਪਸ ਵਗੈਰਾ ਹੁਣ ਤੇ ਏਦੀ ਰੇਸ਼ੋ ਘੱਟ ਗੀ ਐ ਬੌਤ ਘੱਟ ਗੀ ਐ।
ਅੱਛਾ ਰੇ ਮਲਬ ਕਿ ਰੇਸ਼ਿਓ ਓਨਾਂ ਦੀ ਘੱਟ ਗੀ ਹੁਣ
ਰੇਪ -ਰੇਪ -ਰੇਪ ਕਰਨ ਦੀ ਜੇੜੀ ਰੇਸ਼ੋ ਐ ਨਾ ਓ ਘੱਟ ਗੀ ਐ ਬੌਤ ਜ਼ਿਆਦਾ।
ਅੱਛਾ -ਅੱਛ
ਤੇ ਹਾਂ ਹੁਨ ਤੇ ਸਈ ਏ ਨਈ ਤਾ ਪੈਲੇ ਹੁੰਦੇ ਸੀ ਐਵੇਂ ਹੁਨ ਤੇ ਜੋ ਜੇੜੀ ਗੌਰਮੈਂਟ ਏਨੀ ਸਟਿੱਕ ਹੋਈ ਐ ਯਾ ਰੂਲਸ ਸਟਿੱਕ ਕੱਢੇ ਨੇ ਗੌਰਮੈਂਟ ਨੇ ਦੇ ਕਾਰਨ ਤੇ ਹੈ ਓ ਕੁੜੀਆਂ ਕਿਤੇ ਨਾ ਕਿਤੇ ਅਪਨੇ ਆਪ ਨੂੰ ਸੇਫ ਫੀਲ ਕਰਦੀਆਂ ਈ ਨੇ।
ਕਿੱਧਰ ਨਾ ਕਿੱਧਰ, ਕਈ ਕੰਟਰੀਆਂ ਐਸੀਆਂ ਵੀ ਹੈਗੀਆਂ, ਮਤਲਬ ਜਿੱਥੇ ਸੇਫ ਫੀਲ ਨਹੀਂ ਕਰਦੀਆਂ ਕੁੜੀਆਂ, ਮਤਲਬ ਉਹਨਾਂ ਦੇ ਹੱਕ ਨਹੀਂ ਰੱਖੇ ਜਾਂਦੇ ਅੱਗੇ ਕਈ-ਕਈ ਕੰਟਰੀਆਂ ਐਸੀਆਂ ਹੈਗੀਆਂ। ਇੱਕ ਉਪਰ ਕਈ ਕੰਟਰੀਆਂ ਐਸੀਆਂ ਹੈਗੀਆਂ, ਜਿਹਦੇ ਵਿੱਚ ਉਹ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ, ਮੁੰਡਿਆਂ ਦੇ ਪਹਿਲੇ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ, ਦੇਖਿਆ ਜਾਵੇ ਤੇ ਪੂਰੇ ਉਹਦੇ ਵਿੱਚ ਵੀ, ਪਹਿਲ ਉਹਨਾਂ ਨੂੰ ਦਿੱਤੀ ਜਾਂਦੀ, ਪੂਰੇ ਵਰਲਡ ਵਿੱਚ ਹੀ, ਲਗਾ ਲਓ ਹੁਣ ਜਿਵੇਂ ਆਪਾਂ ਹਾਂਜੀ, ਹੁਣ ਬਾਹਰ ਵਾਲੇ, ਬਾਹਰ ਵਾਲੇ ਸ਼ਹਿਰ ਦੇਖ, ਲੈਦੇ ਹਾਂ, ਹੁਣ ਬਾਹਰ ਵਾਲੇ ਸ਼ਹਿਰ ਕਿਉਂ ਇੰਨੀ ਦੇਸ਼ੋ ਕਿਉਂ ਇੰਨੀ ਰੇਸ਼ੋ ਮੁੰਡਿਆਂ ਦੀ, ਹੈਗੀ ਹੈ ਨਾ ਬਈ ਇਕਵਲ ਰੱਖਿਆ ਦਾ, ਨਾਲੇ ਕੁੜੀਆਂ ਮੁੰਡਿਆਂ ਨੂੰ ਇਕਵਲ ਰੱਖਿਆ ਦਾ ਹੁਣ ਜਿਹੜਾ ਇ ਇੱਧਰ-ਇੱਧਰ ਲਗਾ ਲਓ ਅੱਜ ਦੇ, ਟਾਈਮ ਵਿੱਚ, ਹੁਣ ਜ਼ਿਆਦਾ ਰੈਫਰੈਂਸ ਕੁੜੀਆਂ ਨੂੰ ਹੀ ਮਿਲ
ਕੀ
ਹਾਂ
ਹਾਂਜੀ-ਹਾਂਜੀ ਸਹੀ ਕਹਿ ਰਹੇ ਹੋ, ਜੀ।
ਹਾਂਜੀ ਹੁਣੇ-ਹੁਣੇ ਇਹ ਅ ਤੋ, ਮਤਲਬ ਕਿ ਇਹ ਮੈਨੂੰ ਤਾਂ, ਠੀਕ ਹੀ ਲੱਗਿਆ ਹੈ। ਬੇਟੀ ਪੜਾਓ ਬੇਟੀ ਬਚਾਓ
ਹਾਂ ਸਹੀ ਨਾਲੇ ਹੁਣ ਤੇ, ਗੋਰਮੈਂਟ ਨੇ, ਅੱਛੇ ਸਕੂਲ ਵੀ ਕਰ ਦਿੱਤੇ ਨੇ ਜਿਸ ਚ, ਉਹਨਾਂ ਨੂੰ ਬੁਕਸ ਵਗੈਰਾ ਵੀ, ਫ੍ਰਰੀ ਐਡਮਿਸ਼ਨ ਵੀ ਫਰੀ ਨੇ, ਤੇ ਐਜੂਕੇਸ਼ਨ ਵੀ, ਅੱਛੀ ਮਿਲ ਰਹੀ ਹੈ। ਉਹਨਾਂ ਨੂੰ ਹਾ, ਹਾ
ਸਕੂਲ-ਸਕਾਲ ਵੀ ਦੀ ਫੈਸਿਲਿਟੀ ਵੀ ਮਿਲੀ ਹੈ। ਸਕੂਲ ਹੋ ਗਿਆ ਕੋਲਜ ਹੋ, ਗਿਆ। ਗੌਰਮੈਂਟ ਨੇ, ਮਤਲਬ ਇਨਾ ਕਰਤਾ ਇੰਨੇ।
ਜ਼ਿਆਦਾ ਤੇ, ਐ ਪਹਿਲਾਂ ਤਾਂ, ਪ੍ਰਾਈਵੇਟ ਵੱਲ ਲੋਕੀ ਜਾਂਦੇ ਸੀ। ਨਾ ਹੁਣ ਅੱਜ ਘ ਲੋਕ ਗੌਰਮੈਂਟ ਚ, ਵੀ ਜਾਂਦੇ ਨੇ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਹੁਣ ਜਿਹੜੇ ਵੀ, ਉਹਨਾਂ ਦਾ ਇਨਵਾਇਰਮੈਂਟ ਸਭ ਨਵਾਂ ਸਟਾਫ ਨਵਾਂ-ਨਵਾਂ ਸਾਰਾ! ਕੁਰਸੀ ਬੈਂਚ ਬੁੱਕਸ ਸ ਗੌਰਮੈਂਟ ਆਪਣੇ ਵੱਲੋਂ ਹੀ ਦੇ, ਰਹੀ ਹੈ!
ਸਭ ਗੌਰਮੈਂਟ ਆਪਣੇ ਵੱਲੋਂ ਦਿੰਦੀ ਹੈ। ਹੁਣ ਮਤਲਬ ਕਾਫ਼ੀ ਹੱਦ ਤੱਕ, ਸੁਧਾਰ ਹੋ, ਗਿਆ ਕਾਫ਼ੀ ਹੱਦ ਤੱਕ। ਪਹਿਲੇ ਦੇ ਟਾਈਮ ਤੋਂ, ਲੈ, ਕੇ ਹੁਣ ਦੇ, ਟਾਈਮ ਤੱਕ
ਹਾਂਜੀ-ਹਾਂਜੀ ਬਹੁਤ ਸੁਧਾਰ ਤੇ, ਹੋਇਆ ਏ।
ਹਾਂਜੀ ਹੁਣ ਆਪਣਾ ਪੰਜਾਬ ਵਿੱਚ ਹੀ, ਲਗਾ ਲਓ ਮਤਲਬ ਪੰਜਾਬ ਵਿੱਚ ਇੰਨਾ ਸਤਿਕਾਰ ਕਰਦੇ ਨੇ, ਕੁੜੀਆਂ ਦਾ ਬਹੁਤ ਹੀ, ਜ਼ਿਆਦਾ ਸਤਿਕਾਰ ਕਰਦੇ ਨੇ, ਉੱਧਰ ਦੇ, ਜਿਵੇਂ, ਹਾਂਜੀ ਜਿਵੇਂ ਹੁਣ,
ਹਾਂਜੀ
ਪਰ ਜ਼ਿਆਦਾ-ਜ਼ਿਆਦਾ ਇੱਜ਼ਤ ਉਹਨਾਂ ਨੂੰ, ਉਸ ਸਾਈਡ ਓ ਵਾਲੇ ਇਲਾਕੇ ਵਿੱਚ ਬਹੁਤ ਹੀ। ਇੱਜ਼ਤ ਮਿਲਦੀ ਹੈ ਉਹਨਾਂ ਨੂੰ
ਹਾਂ ਬਹੁਤ ਜੀ, ਬਾਕੀ ਸਹੀ ਹੈ। ਆਪਣੀ ਗੌਰਮੈਂਟ ਦਾ ਹੁਣ
ਤੁਹਾਡੀ ਗੱਲ ਕਈ ਹੱਦ ਤੱਕ ਵਧੀਆ ਲੱਗੀ ਹੈ। ਜਿਹੜੀ ਮਤਲਬ ਤੁਸੀਂ ਮੈਨੂੰ ਸਮਝਾਈਏ! ਸਮਝ ਵੀ ਆਈ ਏ ਮੈਨੂੰ ਕਾਫੀ ਹੱਦ ਤੱਕ, ਠੀਕ ਲੱਗੀ ਏ।
ਹਾਂਜੀ ਮੈਨੂੰ ਵੀ ਤੁਹਾਡੀ ਰਾਏ ਵਧੀਆ ਲੱਗੀ ਜੋ ਤੁਸੀਂ ਦਿੱਤੀ।
ਹਾਂਜੀ, ਮਤਲਬ, ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ ਮੈਨੂੰ ਵੀ ਵਧੀਆ ਲੱਗਿਆ ਜੀ।
ਠੀਕ ਐ ਜੀ।
ਚਲੋ ਠੀਕ ਐ ਸਾਸਰੀ ਕਾਲ।
ਸਤਿ ਸ਼੍ਰੀ ਅਕਾਲ।